ਹੈਲੋ, ਨਮਸਤੇ ਮੈ ਹੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ।
ਕੀ ਹਾਲ ਚਾਲ ਹੈ?
ਵਧੀਆ ਮੈਮ, ਤੁਸੀਂ ਸੁਣਾਓ ਮੈਮ, ਆਪ ਵਧੀਆ?
ਆਪਣਾ ਵੀ ਬਹੁਤ ਵਧੀਆ ਹੈ ਜੀ, ਘਰ ਸਾਰੇ ਕਿਵੇਂ ਨੇ?
ਬਸ ਠੀਕ ਆ ਮੈਮ, ਤੁਸੀਂ ਸੁਣਾਓ?
ਆਪਣਾ ਵੀ ਸਭ ਬਹੁਤ ਵਧੀਆ, ਘਰ ਸਾਰੇ ਬਹੁਤ ਵਧੀਆ, ਮਜ਼ੇ 'ਚ ਨੇ। ਅੱਜ ਆਪਾਂ ਜਿਸ ਟੋਪਿਕ ਤੇ ਗੱਲ ਕਰਨੀ ਹੈ, ਉਹ ਹੈਗੀ ਸਾਡੀ ਯਾਤਰਾ।
ਠੀਕ ਹੈ, ਮੈਮ।
ਠੀਕ ਹੈ ਜੀ, ਸਾਡੀ ਯਾਤਰਾ ਤੇ ਗੱਲ ਕਰਨੀ ਆ ਆਪਾਂ ਜਿਵੇਂ ਕਿ, ਯਾਤਰਾ ਬਾਰੇ ਤੁਹਾਡਾ ਕੀ ਵਿਚਾਰ ਹੈ?
ਅਹੀਂ ਯਾਤਰਾਵਾਂ ਵਧੀਆ ਹੁੰਦੀਆਂ, ਮਨੋ ਭਾਵਕ ਸਥਾਨ ਤੇ ਜਾਣਾ ਤੇ ਵਧੀਆ।
ਹਾਂਜੀ ਦੇਖੋ ਜੀ, ਜਿਵੇਂ ਕਿ ਯਾਤਰਾ ਹੁੰਦੀ ਹੈ ਦੋ ਤਰ੍ਹਾਂ ਦੀ, ਇੱਕ ਹੁੰਦੀ ਜੀ ਸਾਡੀ ਧਾਰਮਿਕ ਹੁੰਦੀ ਹੈ। ਤੇ ਇੱਕ ਹੁੰਦੀ ਜਿਹੜੀ ਆਪਾਂ ਯ ਯਾਤਰਾ ਕਰਦੇ ਘੁੰਮਣ ਫਿਰਨ ਲਈ ਆਪਾਂ ਬਾਹਰ ਜਾਨੇ ਆਂ ਤੇ ਦੁਵਾਂ ਯਾਤਰਾ ਦਾ ਸਾਡੇ ਅਸਲ ਜੀਵਨ ਦੇ ਵਿੱਚ ਬਹੁਤ ਈ ਡੂੰਘਾ ਅਸਰ ਪੈਂਦਾ ਹੈ।
ਹਾਂਜੀ ਪੈਂਦਾ ਏ ਜੀ ਪੈਂਦਾ ਹਾਂਜੀ, ਹਾਂਜੀ।
ਦੇਖੋ ਯਾਤਰਾ ਕਰਨਾ ਸਿਰਫ਼ ਇੱਕ, ਇੱਕ ਘੁੰਮਣ ਫਿਰਨ ਦਾ ਸਾਧਨ ਈ ਨਈ ਐ। ਇਹ ਸਾਡੀੇ ਨਾ ਜਿਹੜੀ ਰੋਜ਼ਾਨਾ ਜੀਵਨ ਐ ਜਿਹਦੇ ਨਾਲ ਸਾਡੀ ਜ਼ਿੰਦਗੀ ਚ ਇੰਨਾ ਸਟਰੈਸ ਐ, ਟੈਸ਼ਨ ਵਾਲਾ ਮਾਹੌਲ ਐ। ਉਹ ਇੱਕ ਸਾਡੀ ਜ਼ਿੰਦਗੀ ਨੂੰ ਸਾਡੀ ਮਨੁੱਖ ਤਰੋਂ-ਤਾਜ਼ਾ ਕਰ ਦਿੰਦਾ ਐ ਜਦੋਂ ਆ ਆਪਾਂ ਕਿਤੇ ਬਾਹਰ ਜਾਨੇ ਆਂ, ਯਾਤਰਾ ਕਰਦੇ ਆਂ ਸਾਡੇ ਮਨ ਨੂੰ ਬੜਾ ਸ਼ਾਂਤੀ ਮਿਲਦੀ ਐ। ਸਾਨੂੰ ਨਵੀਂ ਨਵੀਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ, ਉਹਥੇ ਦੇਖਣ ਨੂੰ ਮਿਲਦੀਆਂ, ਨਵਾਂ ਕਲਚਰ ਅਸੀਂ ਦੇਖਦੇ ਆਂ। ਉੱਥੇ ਆਪਾਂ ਫੂਡ ਦੇਖਦੇ ਆਂ ਕੀ ਚੀਜ਼ ਇਐ। ਕਰਕੇ ਹੀ ਅਨੁਭਵ ਮਿਲਦਾ ਹੈ।
ਹਾਂਜੀ, ਹਾਂਜੀ
ਠੀਕ ਹੈ ਜੀ, ਹਾਂਜੀ ਤੇ ਕਿਉਂਕਿ ਅੱਜ-ਕੱਲ ਦੀ ਲਾਈਫ ਤੁਹਾਨੂੰ ਪਤਾ ਐ ਕਿੰਨੀ ਕਿ ਬਹੁਤ ਜ਼ਿਆਦਾ ਰਸ਼ ਫੁੱਲ ਹੋ ਗਈ ਹੋਈ ਐ ਸਾਡੇ ਕੋਲ ਕਿਸੇ ਲਈ ਟੈਮ ਈ ਨੀ ਹੁੰਦਾ। ਤੇ ਇੰਨੀਆਂ ਟੈਨਸ਼ਨਾ, ਰੋਜ਼ਾਨਾ ਦੇ ਕੰਮ ਕਰ ਕਰਕੇ ਆਪਾਂ ਇੰਨੇ ਥਕ ਚੁੱਕੇ ਹੁੰਦੇ ਆ। ਕਿ ਸਾਨੂੰ ਇੱਕ ਅੱਧਾ ਟੂਰ ਲਗਾਣਾ ਹੀ ਚਾਹੀਦਾ, ਸਾਨੂੰ ਯਾਤਰਾ ਕਰਨੀ ਹੀ ਚਾਹੀਦੀ ਜਿਵੇਂ ਕਿ ਕਈ ਲੋਕੀ ਹਰਿਮੰਦਰ ਸਾਹਿਬ ਜਾਂਦੇ ਨੇ। ਹੇਮਕੁੰਟ ਸਾਹਿਬ ਜਾਂਦੇ ਨੇ, ਗੁਰਦੁਆਰੇ ਜਾਂਦੇ ਨੇ ਆਪਾ, ਅੰਮ੍ਰਿਤਸਰ ਜਾਂਦੇ ਨੇ। ਤੇ ਕਈ ਵੈਸ਼ਨੋ ਮਾਤਾ ਦੀ ਯਾਤਰਾ ਕਰਨ, ਜਿਵੇਂ ਕਿ ਹੁਣ ਅਮਰਨਾਥ ਜੀ ਦੀ ਯਾਤਰਾ ਚੱਲਦੀ ਪਈ ਐ।
ਹਾਂਜੀ, ਹਾਂਜੀ।
ਠੀਕ ਐ ਜੀ ਜਿਹਦੇ ਵਿੱਚ ਬਹੁਤ ਲੋਕੀ ਜਾਂਦੇ ਪਏ ਨੇ, ਯਾਤਰਾ ਕਰਦੇ ਪਏ, ਉਹ ਯਾਤਰਾ ਕਰਨ ਨਾਲ ਉਹ ਜਿਹੜੇ ਟੈਂਸ਼ਨਾਂ ਨੇ ਉਹਨਾਂ ਨੂੰ ਛੱਡ ਕੇ ਫਿਰ ਯਾਤਰਾ ਕਰਨ ਜਾਂਦੇ ਜਿਹਦੇ ਚ ਉਹਨਾਂ ਨੂੰ ਨਵੀਂ ਚੀਜ਼ਾਂ ਸਿੱਖਣ ਨੂੰ ਮਿਲੀਆਂ। ਮਨ ਨੂੰ ਥੋੜਾ ਰਿਲੈਕਸੇਸ਼ਨ ਮਿਲੇਗੀ, ਸ਼ਾਂਤੀ ਮਿਲੇਗੀ, ਮਨ ਨੂੰ ਠੀਕ ਹੈ ਜੀ ਹਾਂਜੀ, ਹਾਂਜੀ।
ਹਾਂਜੀ, ਬੋਲੋ।
ਅਸਲ ਜ਼ਿੰਦਗੀ ਚ ਆਪਾਂ ਅਸੀਂ ਬਹੁਤ ਜ਼ਿਆਦਾ ਬੋਰ ਹੋ ਚੁੱਕੇ ਹੋਏ ਆਂ ਸਾਨੂੰ ਟੈਨਸ਼ਨਾਂ ਬਹੁਤ ਨੇ।
ਹਾਂਜੀ ਹਾਂਜੀ ਸਹੀ ਗੱਲ ਐ । ਬੰਦਾ ਹਰ ਚੀਜ਼ ਹਰ ਖਰਚ, ਹਰ ਚੀਜ਼ ਵਿੱਚ ਉਹ ਨਾ ਮੁਕਤ ਹੋ ਕੇ ਯਾਤਰਾ ਕਰਨ ਜਾਂਦਾ ਆ ਫਿਰ ਉਸਨੂੰ ਗਰਮੀ ਦੇ ਵਿੱਚ ਹਰ ਚੀਜ਼ ਦੀ , ਹਰ ਚੀਜ਼ ਦੀ ਬ ਸਮਝ ਲੱਗ ਜਾਂਦੀ ਅੱਜ ਗ੍ਰਹਸਤੀ ਦੇ ਵਿੱਚ ਬਹੁਤ ਚੀਜ਼ਾਂ ਇੱਦਾਂ ਦੀਆਂ ਦੇਖਣ ਨੂੰ ਮਿਲਦੀਆਂ ਜਿਹੜੀਆਂ ਤਾਂਹੀ ਸੋਚੀਆਂ ਵੀ ਨਹੀਂ ਹੁੰਦੀਆਂ ਠੀਕ ਐ ਠੀਕ ਐ ਕਈ ਚੀਜ਼ਾਂ ਸਾਨੂੰ ਮਤਲਬ ਸੋਚ ਸਾਡੀ ਸੋਚ ਨੂੰ ਜਾਂ ਮਾੜੀਆਂ ਸੋਚ ਨੂੰ ਬਦਲ ਦਿਦੀਆਂ ਐ। ਕਈ ਜਗ੍ਹਾ ਦੀ ਜਾਈਦਾ, ਬੱਸ ਯਾਤਰਾ ਵੀ ਜਾਈਦਾ। ਜੇ ਕਿਸੇ ਟੈਮ ਸਾਡੇ ਦਿਲ ਦੇ ਵਿਚ ਚਰਚਾ, ਜਿਹੜੀ ਥੋੜੀ ਟੋਪਿਕ ਜਾਂ ਵਿਚਾਰ ਗਲ ਹੁੰਦੇ ਆ ਆਪਾਂ ਯਾਤਰਾ ਜਾਂਦੇ ਆਂ। ਸਾਨੂੰ ਕੁਛ ਲੋਕ ਨੂੰ ਵੀ ਮਿਲਦੀ ਆ ਸਾਨੂੰ ਨਾਲ ਦਿੰਦੇ ਆ। ਬਹੁਤ ਵਧੀਆ ਲੱਗਦੀ ਏ, ਵੀ ਉਸ ਹਿਸਾਬ ਨਾਲ ਚੱਲ ਪੈਂਦੇ।
ਹਾਂਜੀ -ਹਾਂਜੀ ਦੇਖੋ ਜੀ, ਜਿਵੇਂ ਕਿ ਆਪਾਂ ਕਈ ਵਾਰੀ ਟ੍ਰੇਨ ਚ ਸਫ਼ਰ ਕਰਦੇ ਆਂ। ਇਹ ਨਾ ਆਪਾਂ ਸਫ਼ਰ ਕਰਦੇ ਆਂ। ਤੇ ਸਾਨੂੰ ਕਈ ਲੋਕੀ ਬਹੁਤ ਚੰਗੇ ਟੱਕਰ ਜਾਂਦੇ ਨੇ, ਸਾਡੇ ਨਾਲ ਅਸੀਂ ਉਹਨਾਂ ਨਾਲ ਗੱਲਬਾਤ। ਕਰਦੇ ਨੇ ਮੇਲ ਮਿਲਾਪ ਵੱਧਦਾ ਐ। ਠੀਕ ਹੈ ਜਿਹਦੇ ਨਾਲ ਅਸੀਂ, ਉਹਨਾਂ ਫੋਨ ਨੰਬਰ ਵੀ ਲੈ ਲੈਦੇ ਹਾਂ ਫੇ ਉਹਨਾ ਨਾਲ ਕਦੇ ਮਿਲਣਾ ਵਰਤਣਾ ਵੀ ਹੁੰਦਾ ਇਹ ਚ। ਸਮਾਜ- ਸਮਾਜ ਦੇ ਵਿੱਚ ਸਮਾਜ ਵਾਧਾ ਦਿੰਦਾ ਏ। ਏਹ ਸਮਾਜ ਚ ਸਾਨੂੰ ਮਿਲਣਾ ਵਰਤਨਾ।
ਹਾਂਜੀ ਹਾਂਦਾ ਸਹੀ ਗੱਲ ਹੈ।
ਹਾਂਜੀ ਇਹ ਇਹ ਸਭ ਸਾਨੂੰ ਯਾਤਰਾਵਾਂ ਨਾਲ ਹੀ ਮਿਲਦਾ ਹੈ ਜੇ ਆਪਾਂ। ਘਰੇ ਹੀ ਰਹਾਂਗੇ ਜੇ ਕਦੀ ਬਾਹਰ ਨੀ ਗਏ, ਕੋਈ ਯਾਤਰਾ ਨਹੀਂ ਕੀਤੀ ਸਹਾਨੂੰ ਕਿਵੇਂ ਪਤਾ ਲੱਗੇਗਾ ਘਰ ਦੀਆਂ। ਟੈਨ ਰੋਜ਼ਾਨਾ ਦੇ ਕੰਮ ਕਰ ਕਰਕੇ ਬੰਦਾ, ਤਾਂ ਉਦਾਂ ਹੀ ਅੱਕ ਪਿਆ ਹੁੰਦਾ ਹੈ।
ਮੈਡਮ ਕੁਛ ਨੀ ਮਿਲਣਾ ਫ ਮੈ ਮੈਡਮ ਸ ਕਲਚਰ ਬਾਰੇ ਨੀ ਪਤਾ ਲੱਗਣਾ। ਘ ਬਰ ਕਲਚਰ ਕਿੱਦਾਂ ਚੱਲਦਾ, ਕੀ ਹਿਸਾਬ ਕਤਾਬ ਹੈ ਕਿਹੜੀ ਸਟੇਟ ਚ ਕੀ ਇਹ ਕਿਹੜੀ ਜਗ੍ਹਾ ਤੇ।
ਹਾਂਜੀ- ਹਾਂਜੀ- ਹਾਂਜੀ, ਬਿਲਕੁਲ -ਬਿਲਕੁਲ- ਬਿਲਕੁਲ, ਆਪਾਂ ਇੱਕ ਸਟੇਟ। ਦੁੱਜ ਸਟੇਟ ਚ ਜਾਂਦੇ ਹਾਂ, ਅਸੀਂ ਆਪਣੇ ਨਿਆਣੇ ਨੂੰ ਨਾਲ ਲੈ ਕੇ ਜਾਂਦੇ ਹਾਂ, ਅਸੀਂ ਜਮਕਾਂ ਨੂੰ ਚੀਜ਼ਾਂ ਸਮਝਾਉਂਦੇ ਹਾਂ। ਅਸੀਂ ਉਹਨਾਂ ਨੂੰ ਉੱਥੇ ਕਲਚਰ ਬਾਰੇ ਦੱਸਦੇ, ਜਿਵੇਂ ਕਿ ਹਰ ਇੱਕ ਸਟੇਟ ਦਾ ਵੱਖਰਾ ਕਲਚਰ ਹੈ ਵ। ਵੱਖਰਾ ਫੂਡ ਹੈ, ਵੱਖਰਾ ਡਰੈਸਿੰਗ ਸੈਂਸ ਹੈ, ਕੱਪੜੇ ਪਾਉਣ ਦਾ ਤਰੀਕਾ। ਵੱਖਰਾ ਹੈ ਜੇ ਆਪਾਂ ਯਾਤਰਾ ਕਰਕੇ ਜਾਵਾਂਗੇ, ਤਾਂ ਸਾਨੂੰ ਫੇਰ ਹੀ ਪਤਾ ਲੱਗੇਗਾ ਨਾ।
ਹਾਂ ਮੈ ਕਿਹਾਮ ਕਹੀ ਜਾ ਕੇ ਪਤਾ ਲੱਗਣਾ, ਜੀ ਬਿਲਕੁਲ ਗੱਲਹੀ ਗੱਲ ਸ ਸੀ ਤੁਹਾਡੀ।
ਜਿਵੇਂ ਹੁਣ ਆਪਾਂ ਪਹਾੜੀ ਇਲਾਕਾ ਚ ਜਾਂਦੇ ਹਾਂ, ਉੱਥੇ ਉੱਚੇ -ਉੱਚੇ ਪਹਾੜ ਹੁੰਦੇ ਨੇ। ਬਰਸਾਤਾਂ ਹੁੰਦੀਆਂ ਨੇ। ਉੱਥੇ ਸੜਕਾਂ ਕਿੰਨੀਆਂ ਵਧੀਆ ਹੁੰਦੀਆਂ, ਨੇ ਆਪਾਂ ਜੋ ਜਾਵਾਂਗੇ ਉਹ ਸਾਰੇ। ਸਾਨੂੰ ਵੀ ਬੜੀ ਸ਼ਾਂਤੀ ਦਿੰਦਾ ਹੈ ਤੇ ਸਾਨੂੰ ਜਿਹੜੀ ਰੋਜ਼ਾਨਾ ਸਾਡੀ ਉਲਝਣਾ ਨੇ ਉਹਤੋਂ ਵੀ ਬੜਾ ਸ਼ਾਂਤ। ਕਰ ਦਿੰਦਾ ਹੈਏ।
ਹਾਂਜੀ ਬਿਲਕੁਲ -ਬਿਲਕੁਲ ਸਹੀ ਗੱਲ। ਹੁਣ ਯਤਰਾ ਮਾਰ ਜਾਈ ਹੀਦਾ। ਮਾਬ ਚਿੰਤਾਪੁਰਨੀ ਚਾਹੀਦਾ ਆਪਾਂ ਠੀਕ ਹੈ, ਨਾ ਮੈਡਮ ਚਿੰਤਾਪੁਰਨੀ ਮਾਤਾ। ਹਾਂ ਮਾਤਾ ਚਾਹੀਦਾ ਆ ਠੀਕ, ਮੈਡ ਗੱਡੀ ਚ ਜਾਂਦੇ ਹਾਂ ਫੈਮਿਲੀ ਪੂਰੀ ਹੁੰਦੀ ਹੈ। ਕਈ ਬੰਦੇ ਕਰਦੇ ਮਾਤਾ ਚਿੰਤਾਪੁਰ ਜਾਣ ਜਾਂਦੇ, ਆ ਸਿੱਧੇ ਚਲੇਦੇ ਆ। ਸੂਦਾ ਮਕਡੋਲ ਨਿਕਲ ਜਾਂਦੇ ਆ ਠੀਕ, ਉੱਥੇ ਅੱਗੇ ਜਾ ਕੇ ਦੇਖੋ। ਭ- ਭ ਸੁਨਾ ਜਾਂਦੇ ਆ, ਉੱਥੇ ਲਾਗੇ ਹੋ ਆਪਣੇ। ਸਰੀਰ ਦੇ ਲਾਗੇ ਆਪਣੇ ਵਿੱਚੋਂ ਦੀ ਬੱਦਲ ਨਿਕਲ ਵੀ ਜਾਂਦੇ ਆ।
ਹਾਂਜੀ -ਹਾਂਜੀ, ਉਹੀ ਅਸੀਂ ਵਾਤਾਵਰਨ ਨੂੰ ਵੀ ਮਹਿਸੂਸ ਕਰਦੇ ਹਾਂ। ਸਾਡਾ ਜਿਹੜਾ ਮੌਸਮ ਹੈ, ਵਾਤਾਵਰਨ ਅਸੀਂ ਉਹਨਾਂ ਨੂੰ ਬਹੁਤ ਲਵਲੀ ਹੋ ਆਗੇ ਹੀ ਹੋ ਕੇ ਮਹਿਸੂਸ। ਕਰਦੇ ਹਾਂ, ਜੋ ਕਿ ਸ਼ਹਿਰਾਂ ਵਿੱਚ ਤੁਹਾਨੂੰ ਮਿਲਦਾ ਹੀ ਨਹੀਂ।
ਹਾਂਜੀ -ਹਾਂਜੀ, ਫਿਰ ਸਾਡੇ ਨਾਲ ਬੱਚੇ ਹੁਣਦੇ ਛੋਟੇ ਰਾਸ ਨਹੀਂ ਆ ਬੱਚੇ ਕਹਿੰਦੇ ਤੂੰ ਧੂੰਆਂ। ਬੱਚੇ ਸੋਚਦੇ ਪਾਪਾ ਜੀ ਕੀ, ਤੂੰ ਆਣਾ ਆ ਧੂੰ ਆ ਨੀ ਕਹਿੰਦੇਸੀ ਕਹਿੰਦੇ। ਚੰਗੇ ਨੇ ਬੱਚੀ ਇਹ ਬੱਦਲ ਆ, ਜਿਹੜੇ ਆਸਮਾਨ ਦੇ ਵਿੱਚ ਨਿਕਲਦੇ ਆ ਨਾ। ਆਸਮਨ ਨੂੰ ਬੱਧਰ ਘੁੰਮਦੇ ਆ, ਨਾਲ ਉਹ ਸਾਡੇ ਲੱਗ ਪਿੱਛੋਂ ਲੰਘ ਕੇ ਜਾ ਰਹੇ ਨੇ। ਹਾਂਜੀ ਫੇਰ ਉਸ ਤੋਂ ਫੇਰ, ਉਸ ਤੋਂ ਥੱਲੇ ਆ ਜੋ। ਮੈ ਨਾ ਥੱਲੇ ਆ ਜਾਂਦੇ ਹ ਆਪਾਂ ਜ। ਫਿਰ ਉੱਥੇ ਇੱਕ ਮੰਦਿਰ ਆ ਦਾ ਤਿਪਤੀਆਂ ਦਾ।
ਅੱਛਾ।
ਠੀਕ ਮੈਡਮ। ਉੱਥੇ ਲੋਕੀ ਉਸ ਚੀਜ਼ ਨੂੰ ਘੁੰਮਾਉਦੇ ਆ, ਹੌਲੀ- ਹੌਲੀ ਸਾਰੇ ਵਾਲੇਲੇ ਘੁਮਾਂਦੇ ਜਾਂਦੇ ਘੁਮਾਉਂਦੇ ਜਾਂਦੇ ਆ। ਉਹ ਕਹਿੰਦੇ ਆ ਉੱਥੋਂ। ਜਿੰਨਾ ਅਸੀਂ ਘੁਮਾਨੇ ਜਾਂਦੇ ਹਾਂ, ਮਓ ਉਨਾ ਹੀ ਬੰਦੇ ਦੇ ਜਿੰਨੇ ਵੀ ਕਸ਼ਟ ਜਿਹੜੇ ਬੰਦੇ ਦੂਰ ਹੁੰਦੇ ਜਾਂਦੇ ਆ।
ਲ।
ਤੇ ਹਾਂਜੀ ਫਿਰ ਉਹ ਬੱਚੇ ਆਪਾਂ ਨੂੰ ਦੱਸੀ। ਬੱਚੇ ਮਨ ਦੱਸੀ ਦਾ ਪੁੱਤਰ ਨਹੀਂ ਸਹੀ ਚੀਜ਼ ਤਾਂ ਹੱਥਹੀ ਚ ਮਾਓ ਮਾਣਾ ਮਾਣਾ ਹੌਲੀ ਹੌਲੀ ਮਾਓ। ਤੁਹਾਨੂੰ ਤੁਹਾਡਾ ਥੋੜਾ ਬਹੁਤਾ ਕਸ਼ਟ ਦੂਰ ਹੁੰਦਾ ਜਾਵੇ ਅੱਗੇ ਤੋਂ ਆਉਣਾ ਆਹ ਜਗਾ ਦਜੂ ਘੁੰਮਣ ਆਉਣਾ।
ਹਾਂਜੀ। ਦੇਖੋ ਯਾਤਰਾ ਕੀਤੀ ਆ। ਐ ਯਾਤਰਾ ਕਰਕੇ ਤਾਨੂੰ ਅਨੁਭਵ ਹੋਏਆ ਵਾ। ਏ ਅਨੁਭਵ ਤੁਸੀ ਅੱਗੇ ਅਪਣੇ ਬੱਚੇ ਨੂੰ ਦੱਸ ਸਕਦੇ ਓ। ਤੇ ਯਾਤਰਾ ਕਰਕੇ ਤਾਨੂੰ ਅਨੁਭਵ ਮਿਲਿਆ ਵਾ। ਜੇ ਤੁਸੀ ਯਾਤਰਾ ਈ ਨੀ ਕਰੋਗੇ, ਜੇ ਤੁਸੀ ਨੀ ਕਰੂੰਗੇ ਤੇ ਫੇਰ ਤਾਨੂੰ ਕਿੱਥੋਂ ਮਿਲਣੇ ਅਨੁਭਵ?
ਆ ਮੈਮ ਓਈ ਤੇ ਗੱਲ ਤਾਨੂੰ ਸਹੀ ਦੱਸਤੀ ਐ। ਮੈਂ ਥੱਲੇ ਯਾ ਆ ਜਾਂਦਾ ਥੱਲੇ ਓਥੇ ਮੰਦਬ ਥੱਲੇ ਜਾਂਦੀ ਏ। ਝਰਨਾ ਆਂਦਾ ਐ ਮੈਡਮ, ਠੀਕ ਏ ਜੀ। ਝਰਨੇ ਤੇ ਲੋਕੀ ਨਹਾਂਦੇ ਨੇ ਨਹਾਂਦੇ ਨੇ। ਓਥੇ ਬੰਦੇ ਹੁੰਦੇ ਏਦਾਂ ਦੇ ਹੁੰਦੇ ਆ ਓਨਾ ਨੇ ਡਾਲੇ ਕੋਲ ਰੱਖੇ ਹੁੰਦੇ। ਠੰਡੇ ਵਾਲੇ ਕੋਲ ਰੱਖੇ ਹੁੰਦੇ ਨੇ। ਬੰਦੇ ਪੇਮੰਟ ਦੰਦੇ ਆ। ਉਨ ਕੂਪਨ ਮਿਲਦਾ ਓਨਾ ਨੂੰ ਓ ਨਾਲ ਨਾਲ ਓਸ ਬੰਦੇ ਆਲੇ ਘੁਮਾਈ ਜਾਂਦੇ ਨੇ। ਬੰਦਾ ਬੋਤਲ ਚੱਕੀ ਜਾਂਦੇ ਪੀ ਜਾਂਦੇ ਨੇ।
ਹਾਂਜੀ ਹਾਂਜੀ। ਓ ਤੇ ਹੈ।
ਹਾਂ। ਓਸ ਤੋਂ ਬਾਦ ਮੈਂ ਉੱਪਰ ਆਂਦਾ ਪੀਤੀ ਲੋਕ ਉੱਪਰ ਰੇਂਦੇ ਜੇੜੇ। ਜੇ ਕਿਸੇ ਨੂੰ ਜੰਗਲ ਦੇਖਣ ਜਾਣਾ ਐ ਉੱਪਰ ਵਨ ਜੰਗਲ ਜੁੰਗਲ ਦੇਖਣ ਜਾਣਾ। ਵਾ ਉੱਪਰ ਚੜ ਜੇ ਹੋਲੀ ਓਥੋਂ ਲੋਕੀ ਹੁੰਦੇ ਹੂਤੀ ਲੋਕ ਹੁੰਦੇ ਆ। ਓ ਕੈਂਦੇ ਆ ਜਓ ਤੁਹਾਨੂੰ ਉੱਪਰ ਜੰਗਲ ਵੀ ਦਿਖਾਵਾਂਗੇ ਤੁਹਾਨੂੰ ਓਥੇ ਰੋਟੀ-ਪਾਣੀ ਖਾਣ-ਪੀਣ ਦਾ ਖਰ ਖਰਚੀ ਹਰ ਚੀਜ ਤਨ ਮਿਲੇਗੀ। ਤਾਨੂੰ ਰੈ ਰੈਣ ਵਾਸਤੇ ਰੂ ਕਮਰਾ ਮਿਲੇਗਾ ਓਤੇ ਸ਼ਇਡਾਂ ਬਣੀ ਸ਼ਇਡਾਂ ਬਣੀ ਹੁੰਦੀਆਂ ਓਥੇ।
ਹਾਂਜੀ। ਵੇਖੋ ਹੁਣ ਏ ਤੁਹਾਨੂੰ ਅਨੁਭਵ ਕਿੱਥੋਂ ਪ੍ਰਾਪਤ ਹੋਇਆ ਵਾ? ਤੇ ਤੁਹਾਨੂੰ ਅਨੁਭਵ ਪ੍ਰਾਪਤ ਹੋ ਹੋਏਆ ਯਾਤਰਾ ਕਰਕੇ ਪ੍ਰਾਪਤ ਹੋਏਆ ਐ ਨਾ। ਜੇ ਤੁਸੀ ਯਾਤਰਾ ਈ ਨੀ ਕਰੋਗੇ ਘਰੇ ਈ ਰੋਂਗੇ ਤੇ ਫੇ ਕਿੱਥੋਂ ਪ੍ਰਾਪਤ ਹੋਣਾ ਅਨੁਭਵ? ਤੇ ਬੱਚੇ ਨੂੰ ਕੀ ਸਿਖਓਂਗੇ?
ਹਾਂਜੀ। ਮੈਡਮ ਸਹੀ ਗੱਲ ਬੱਚਾ ਹਬੇਲ ਜਾਂਦਾ ਦੇਖੋ। ਏਥੇ ਕਿੰਨੀ ਗਰਮੀ ਹੁੰਦੀ ਐ। ਔਥੇ ਐਂ ਵਧੀਆ ਠੰਡ ਹੁੰਦੀ ਏ। ਕਣੀਆਂ ਕੜੀ ਮੀਂ ਕਣੀ ਚਲਦਾ ਰੈਂਦਾ। ਬੱਚਾ ਦੋ ਚਾਰ ਦਿਨ ਰਹਿੰਦਾ ਆ। ਓਨਾਂ ਨੂੰ ਕੈਣ ਦਾ ਮਤਲਬ ਆ ਏਥੇ ਪੰਜਾਬ ਦਾ ਨਾਲ ਦੀ ਗਰਮੀ ਹੁੰਦੀ ਐ। ਓਥੇ ਠੰਢ ਹੁੰਦੀ ਏ। ਬੱਚਾ ਕੈਂਦਾ ਵਧੀਆ ਲੱਗਦਾ ਬੱਚੇ ਨੂੰ।
ਹੁਣ ਦੇਖੋ ਜਿਵੇਂ ਕਿ ਆਹਾ ਮੈਂ ਪਿਛਲੀ ਅ ਗਰਮੀ ਜੂਨ ਦੇ ਵਿੱਚ ਅਪਣੇ ਬੱਚੇਆਂ ਦੇ ਨਾਲ ਗਈ ਸੀ ਸ਼ਿਮਲੇ। ਸ਼ਿਮਲੇ ਵਿੱਚ ਮੈਂ ਯਾਤਰਾ ਕੀਤੀ ਅਪਣੇ ਬੱਚੇ ਦੇ ਨਾਲ ਜਾ ਕੇ ਓਨਾਂ ਨੂੰ ਪਹਾੜ ਦੱਸੇ ਆ। ਓਥੇ ਦੇ ਕਲਚਰ ਬਾਰੇ ਦੱਸਿਆ ਵਾ, ਓਥੇ ਪਹਰਾਵੇ ਬਾਰੇ ਮੈਂ ਦੱਸੇਆ ਬੱਚੇਆਂ ਨੂੰ ਅਪਣੇ ਨੂੰ ਤੇ ਮੇਰੇ ਬ ਚੇਆਂ ਨੂੰ ਓਥੇ ਜਦੋਂ ਓਨਾਂ ਨੇ ਪਹਾੜ ਦੇਖੇ ਓਨਾਂ ਨੂੰ ਬੋਹਤ ਈ ਵਧੀਆ ਲੱਗਾ। ਤੇ ਓਨਾਂ ਨੂੰ ਨੌਲੇਜ ਮਿਲੀ। ਓਨਾਂ ਨੂੰ ਪਤਾ ਲੱਗਾ ਕਿ ਹਾਂ ਏਥੇ ਸ਼ਿਮਲਾ ਦੇ ਵਿੱਚ ਪਹਾੜ ਨੇ ਠੰਡੀ ਠੰਡੀ ਹਵਾਵਾਂ ਵੱਗਦੀਆਂ ਨੇ ਤੇ ਓਨਾਂ ਨੂੰ ਕਿੰਨ ਖਾਨ ਪੀਨ ਦਾ ਪਤਾ ਲੱਗਾ ਓਥੇ। ਜੇ ਮੈਂ ਯਾਤਰਾ ਕੀਤੀ ਤੇ ਬੱਚੇਆਂ ਨੂੰ ਦੱਸ ਕੇਆ ਤੇ ਫੇਰ ਈ ਪਤਾ ਲੱਗਾ ਏ ਨਾ।
ਹਾਂਜੀ। ਗੱਲ ਬਿਲਕੁਲ ਸਹੀ ਗੱਲ ਆ।
ਯਾਤਰਾ ਕਰਕੇ ਵੀ ਮੈਨੂੰ ਵੀ ਥੋੜਾ ਰੋਜਾਨਾ ਰੋਜਾਨਾ ਦੇ ਬੋਰਿੰਗ ਲਾਈਫ ਤੋਂ ਥੋੜਾ ਰਿਲੈਕਸ ਮਿਲੇਆ। ਮੇਰੇ ਮਨ ਸ਼ਾਂਤ ਹੋਏਆ ਵਾ। ਹੁਣ ਆਪਾਂ ਦੁਵਾਰਾ ਕੰਮ ਕਰਨ ਲਈ ਫਰੈਸ਼ ਐ। ਏਸ ਕਰਕੇ ਯਾਤਰਾਵਾਂ ਸਾਨੂੰ ਕਰਦੇਆਂ ਹੀ ਰੈਣਾ ਚਾਹੀਦਾ ਹੈ। ਟੈਮ
ਹਾਂ ਹਾਂਜੀ ਹਾਂਜੀ। ਬੱਚੇਆਂ ਨੂੰ ਲਿ ਜਾਣਾ ਚਾਹੀਦਾ ਬਾਨ ਜੀ। ਜੇ ਮਨਾਲੀ ਚੱਲਦੇ ਆ ਮਨਾਲੀ ਲੈ ਬਚੇਆਂ ਨੂੰ ਲੈ ਕੇ ਜਾਨੇ ਮਨਾਲੀ ਜਾਨੇ ਆ ਮਨਾਲੀ ਜਾ ਕੇੈ ਤਾ ਆਪ ਵੀ ਰੈ ਚਲੋ, ਓਸ ਤੋਂ ਬਾਦ ਸੱਠ ਪੈਂਠ ਕਿਲੋਮੀਟਰ ਰੋਤਾਂਗ ਏ ਦਸ ਦੋ ਗਰਮੀਆਂ ਦੇ ਵਿੱਚ। ਰੋਤਾਂਗ ਜਾ ਕੇ ਚੱਲ ਜੋਂਗੇ ਤੁਸੀ ਓਥੇ ਸਾਰੇ ਬੰਨੇ ਆਲੇ ਦੁਆਲੇ ਬਰਫ਼ ਈ ਬਰਫ਼ ਐ। ਬ ਉਥੇ ਹਾਂ ਬਰਫ਼ ਹੀ ਬਰਫ਼, ਬਰਫ਼ ਦੇ ਗੋਲੇ ਬਣਾ ਕੇ ਜਿ ਬੱਚੇ ਵੱਲ
ਹਾਂਜੀ, ਬੱਚਿਆਂ ਨੂੰ ਵੀ ਥੋੜਾਆ ਲੱਗਦਾ ਕਿ ਨੂੰ, ਹੋ ਵੀ
ਹਾਂਜੀ, ਉੱਥੇ ਡਰੈਸ ਮਿਲ ਜਾਂਦੀ ਹੈ। ਉੱਥੇ ਰੋਗ ਪੈ ਮਿਲ ਅੱਜ, ਉੱਥੇ ਡਰੈਸ ਚਲਦੀ ਹ, ਉੱਥੇ ਦੁਕਾਨਾਂ ਦੇ ਵਿੱਚ ਪੈ ਜਾਂਦੀ ਹ। ਤੂ ਪਾਣ ਪੂਨ ਜਾਂਦੀ ਉਹ ਬਸ ਉਹਣਾ ਟਾਈਮ ਹੁੰਦਾ ਆ, ਮਤਲਬ ਗਰਮੀਆਂ 'ਚ ਜਾਂਦਾ ਜੂਨ 'ਚ ਜਾਣਾ, ਮਾਰਚ ਜਾਣਾ ਟਾਈਮ ਹੁੰਦਾ 'ਜ, ਕਈਆਂ ਤਰੀਕ ਸ਼ਾਮ ਨੂੰ ਛੇ ਵਜੇ, ਛੇ ਵਜੇ ਵਾਪਸੀ ਭੇਜ 'ਦ ਦਿੰਦੇ ਹੈ। ਥੱਲੇ ਨੂੰ ਭੇਜ ਦਿੰਦੇ ਆ, ਟਾਈਮ ਨੀ ਜਾਣਾ ਪੈਂਦਾ, ਟਾਈਮ ਨਾ ਥੱਲੇ ਆਣਾ ਪੈਂਦਾ ਨਾ। ਵੇਖੋ, ਉੱਥੇ ਬਰਫ਼ ਦਾ ਕੋਈ ਪਤਾ ਨਹੀਂ ਨਾ ਹੈਗਾ। ਬਰਥ ਦਾ ਕੀ ਹਿਸਾਬ-ਕਿਤਾਬ, ਕੀ ਨਹੀਂ ਹੁੰਦਾ ਹੈਗਾ, ਥੋੜਾ ਬਹੁਤਾ ਡਰ ਰਹਿੰਦਾ ਹੈ, ਕੋਈ ਵੀ ਜਾਨਵਰ ਨਾਲ ਉਧਰੋਂ ਨਿਕਲਿਆ ਆਵੇ, ਉੱਧਰ ਦੀ ਆਰਮੀ ਵੀ ਬੜੀ ਸਖਤ ਆ। ਆਰਮੀ ਬੜੀ ਸਖਤ ਐ, ਸਰਾਬਤ ਦੇਖੋ ਹਾਂਜੀ, ਬੱਚਾ ਦੱਸਿਆ ਬੰਦਾ
ਆਪਣੀ ਜੋ ਆਪਣੀ 'ਰ ਜ਼ਿੰਦਗੀ ਦੇ ਵਿੱਚੋਂ, ਟੈਮ ਕੱਢ ਕੇ
ਹਾਂਜੀ।
ਸਾਨੂੰ ਯਾਤਰਾਵਾਂ ਕਰਕੇ, ਸਾਨੂੰ ਆਪਣੇ ਆਪ ਨੂੰ ਥੋੜ੍ਹਾ ਹੁਣ ਬੰਦਾ ਤੇ, ਰੋਜ਼ ਦੇ ਕੰਮਾਂ ਕਾਜਾ ਤੋ ਫਰੀ ਹੋ ਜਾਨੇ ਹਾ, ਠੀਕ ਹ ਜੀ। ਵੀਰ ਜੇ, ਮੈਨੂੰ ਤੁਹਾਡੇ ਨਾਲ ਯਾਤਰਾ ਦੇ ਟੋਪਿਕ ਤੇ ਗੱਲ ਕਰਕੇ ਬਹੁਤ ਹੀ ਵਧੀਆ ਲਗਾ, ਕੁਛ ਵਿਚਾਰ ਮੈਂ ਤੁਹਾਡੇ ਨਾਲ ਸਾਂਝੇ ਕੀਤੇ, ਤੇ ਕੁਛ ਵੀ ਠੀਕ ਕੀਤੇ, ਸਤਿ ਸ੍ਰੀ ਅਕਾਲ ਵੀਰ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਮੈਡਮ ਸ੍ਰੀ ਅਕਾਲ, ਬਹੁਤ ਵਧੀਆ ਲੱਗਾ ਜੀ।